ਹੈਲੋ, ਸਸ਼੍ਰੀ ਕਾਲ।
ਸਸ਼੍ਰੀ ਕਾਲ ਜੀ, ਹੋਰ ਕਿਵੇਂ ਓ?
ਹਾਂਜੀ, ਮੈਂ ਠੀਕ ਆਂ, ਤੁਸੀਂ ਠੀਕ ਓ?
ਹਾਂਜੀ-ਹਾਂਜੀ ਵਧੀਆ ਹੋਰ ਦੱਸੋ, ਘਰੇ ਠੀਕ ਨੇ ਸਾਰੇ?
ਹਾਂਜੀ ਮੇਰੇ ਘਰੇ ਸਭ ਠੀਕ ਨੇ, ਤੁਆਡੇ ਘਰ?
ਹਾਂਜੀ-ਹਾਂਜੀ ਸਭ ਵਧੀਆ, ਹੋਰ ਮੌਸਮ ਦਾ ਦੱਸੋ ਕੀ ਹਾਲ ਐ?
ਹਲੇੇ ਤਾਂ ਬੋਤ ਧੁੱਪ ਨਿਕਲੀ ਹੋਈ ਐ, ਤਆਡੇ ਏਥੇ?
ਥੋਡੇ ਬਾਰਿਸ਼ ਨੀਂ ਆਈ ਹੈਗੀ ਸਵੇਰੇ?
ਨਈਂ, ਬਿਲਕੁਲ ਵੀ ਨੀਂ।
ਸਾਡੇ ਮਤਲਬ ਸਵੇਰੇ ਆਈ ਸੀਗੀ, ਪਰ ਧੁੱਪ ਤਾਂ ਕਾਫ਼ੀ ਐ, ਬਟ ਐਂਐ ਕਿ ਹਵਾ ਚੱਲ ਰੀ ਐ ਥੋੜੀ।
ਨਈਂ ਸਾਡੇ ਏਥੇ ਤਾਂ ਹਵਾ ਵੀ ਨੀਂ ਚੱਲ ਰੀ, ਇੱਕਦਮ ਲੂ ਵਾਲੀ ਹਵਾ ਚੱਲਦੀ ਪਈ ਐ।
ਨਈਂ ਸਾਡੇ ਸਵੇਰੇ ਚਾਰ ਵਜੇ ਤੋਂ ਲੇ ਕੇ ਸੱਤ ਵਜੇ ਤੱਕ ਹੋਰੀ ਸੀ ਧੁੱਪ ਤੇ ਹੈਗੀ ਏ, ਪਰ ਹਵਾ ਵਧੀਆ ਚੱਲ ਰਹੀ ਐ।
ਹਾਂਜੀ, ਏਥੇ ਤਾਂ ਅਸੀਂ ਬਾਰਿਸ਼ ਲਈ ਤਰਸ ਗੇਂਆ, ਬਾਰਿਸ਼ ਈ ਨੀਂ ਹੋਰੀ। ਬਿਲਕੁਲ-ਬਿਲਕੁਲ ਕਦੇ ਆਵਾਂਗੇ।
ਹਾਂਜੀ-ਹਾਂਜੀ, ਹੋਰ ਦੱਸੋ?
ਹੋਰ ਬਸ, ਤੁਸੀ ਤੁਆਡੀ ਹੋਬੀਜ਼ ਕੀ ਨੇ?
ਮੇਰੀ ਹੋਬੀਜ਼ ਵੈਸੇ ਤਾਂ ਬੋਤ ਕੁਛ ਨੇ, ਮਤਲਬ ਜਿਵੇਂ ਘੁੰਮਣਾ-ਫਿਰਨਾ?
ਤੇ ਹਾਂਜੀ, ਮਤਲਬ ਡਾਇਰੀ ਵਗੈਰਾ ਲਿਖਣਾ ਵੀ ਐ, ਸਿੰਗਿੰਗ ਵੀ ਐ।
ਓਕੇ-ਓਕੇ, ਮੈਨੂੰ ਵੀ ਮਤਲਬ ਅ ਮੈਂ ਕਵਿਤਾਵਾਂ ਬੋਤ ਲਿਖਦੀ ਆਂ, ਲੇਕਿਨ ਸਿੰਗਿੰਗ ਵਗੈਰਾ ਤੇ ਮੈਨੂੰ ਮਤਲਬ ਜਾਦਾ ਚੰਗੀ ਨੀਂ ਆਂਦੀ, ਪਰ ਹਾਂ ਥੋੜਾ ਬੋਤ ਤਾਂ ਮੈਂ ਕਰਦੀ ਆਂ, ਮਤਲਬ ਐਜ ਆ ਹੋਬੀ ਕਰਦੀ ਆਂ, ਕਦੇ ਐਵੇਂ ਮਤਲਬ ਐਂਵੇ ਸੋਚਿਆ ਨੀਂ ਕਿ ਕਿੱਥੇ ਜਾਵਾਂ ਯਾ ਪਾਰਟੀਸਪੇਟ ਕਰਾਂ। ਵੈਸੇ ਜ਼ਾਦਾਦਾਤਰ ਮਤਲਬ ਕਵਿਤਾਵਾਂ ਈ ਲਿਖਦੀਆਂ ਔਰ ਓਨਾਂ ਓਨਾਂ ਵਾਲੇ ਕੋਂਪੀਟੀਸ਼ਨਸ ਵਿੱਚ ਈ ਮੈਂ ਕਰਦੀ ਆਂ, ਭਾਗ ਲੈਂਨੀ ਆਂ।
ਹਾਂਜੀ, ਕੋਈ ਨੀ ਮਿਨੂੰ ਜ਼ਰੂਰ ਸੁਣਾਇਓ ਜੋ ਲਿਖ ਰੱਖੀਆਂ ਤੁਸੀਂ ਕਵਿਤਾਵਾਂ।
ਹਾਂਜੀ ਹਾਂਜੀ, ਬਿਲਕੁਲ।
ਐਵੇਂ ਤਾਂ ਮੈਨੂੰ ਮਤਲਬ ਬੌਤ ਸ਼ੌਂਕ ਐ, ਐਵੇਂ ਮਤਲਬ ਫੋ ਮੈਂ ਟੀ ਵੀ ਵਗੈਰਾ ਬੌਤ ਘੱਟ ਦੇਖਦੀ ਆਂ। ਬਟ
ਐਹ ਤਾਂ ਬੌਤ ਚੰਗੀ ਗੱਲ ਐ, ਮੈਂ ਤਾਂ ਟੀ ਵੀ ਫੋਨ ਤੋਂ ਅੱਛਾ-ਅੱਛਾ, ਤੁਸੀਂ ਕੋਰੀਅਨ ਡਰਾਮਾ ਦੇਖਦੇ ਔ?
ਕੋਰੀਅਨ, ਚਾਈਨੀਜ਼, ਪਾਕਿਸਤਾਨੀ ਸਾਰੇ ਦੇਖ ਲੈਣੀ ਆਂ।
ਵਾਹ। ਚਲੋ ਸਾਡੀ ਤਾਂ ਵਾਈਬ ਮੈਚ ਹੋ ਗਈ।
ਨਹੀਂ ਚਲੋ ਵਧੀਆ, ਹੋਣੀ ਚਾਈਦੀ ਐ। ਮਤਲਬ ਮੈਨੂੰ ਏਹ ਐ ਕਿ ਮੈਂ ਮਤਲ ਤਲਬ ਜਦੋਂ ਕਰੋਨਾ ਆਇਆ ਸੀਗਾ ਨਾ ਉਸ ਟਾਈਮ ਮੈਂ ਸੀਗੀ ਟੈਂਨਥ ਕਲਾਸ 'ਚ।
ਓਕੇ, ਓਕੇ।
ਹਾਂਜ ਕਿ ਮਤਲਬ ਉਸ ਟਾਈਮ ਤਾਨੂੰ ਪਤਾ ਕਿ ਚਲੋ ਹਨਾ ਮੰਮੀ-ਪਾਪਾ ਦਾ ਫੋਨ ਸੀਗਾ। ਤੇ ਉਸ ਟਾਈਮ ਬਸ ਫੇਰ ਤਾਨੂੰ ਪਤਾ ਕਿ ਇੱਕ ਵਾਰ ਅਪਾਂ ਸਟਾਰਟ ਹੋ ਜਾਈਏ ਤਾਂ ਫੇਰ ਓਹ ਚੀਜ਼ ਆਪਾਂ ਨੂੰ ਹੋ ਜਾਂਦੀ ਕਿ ਦੇਖਿ ਕਿ ਚਲੋ, ਦੇਖੀ ਚਲੋ।
ਸਹੀ ਗੱਲ ਐ, ਕੋਵਿਡ ਇਚ ਤਾਂ ਬੌਤ ਟਾਈਮ ਵੇਸਟ ਕੀਤੈ ਆਪਾਂ। ਐਈਓ ਸਭ ਦੇਖਦੇ ਰੈੰਦੇ ਸੀਗੇ। ਸਾਡੇ ਘਰ ਤੇ ਤੇ ਅਸੀਂ ਮਤਲਬ ਜਿੰਨੀਆਂ ਵੀ ਬਾਰੋਂ ਅਸੀਂ ਚੀਜ਼ਾਂ ਖਾਂਦੇ ਸੀ, ਓਹ ਸਾਰੀਆਂ ਅਸੀਂ ਘਰ ਤੇ ਬਣਾ ਕੇ ਟਰਾਈ ਕੀਤੀਆਂ ਸਨ। ਚੋਖਾ ਬਾਟੀ ਹੋ ਗਈ, ਪੀਜ਼ਾ ਹੋ ਗਿਆ, ਕੁਲਚੇ ਹੋ ਗਏ। ਸਭ ਟਰਾਈ ਕਰ ਲਿਆ ਸੀ ਅਸੀਂ।
ਪੀਸ ਟਰਾਈ ਕਰਦੇ ਸੀਗੇ।
ਹਾਂਜੀ। ਤੁਸੀਂ ਕੋਵਿਡ ਟਾਈਮ ਤੇ ਕੀ ਜੈਦਾ ਕੀਤਾ? ਅੱਛਾ-ਅੱਛਾ, ਹਾਂਜੀ ਬੋਲੋ ਬੋਲੋ।
ਮੀ ਹਾਂਜੀ, ਮੈਨੇ ਈ ਮਤਲਬ ਏਹ ਸੀਗਾ ਕਿ ਨ ਚਲੋ ਹਨਾ ਮੰਮਾ ਨਾਲ ਹੈਲਪ ਵਗੈਰਾ ਕਰਾਈ ਤਾਂ ਫਿਰ ਮਤਲਬ ਮੈਨੂੰ ਵੀ ਆ ਗੀ ਵਧੀਆ ਕੁਕਿੰਗ ਕਰਨੀ। ਹੁਣ ਮ ਮਤਲਬ ਅਗਰ ਮੰਮਾ ਨਹੀਂ ਵੀ ਹੁੰਦੇ ਤਾਂ ਮੈਂ ਮਤਲਬ ਸਾਰਾ ਕਰ ਲੈਂਣੀ ਆਂ, ਰੋਟੀ ਵਗੈਰਾ ਬਣਾ ਲੈਣੀ ਆਂ, ਸਬਜ਼ੀ ਵਗੈਰਾ। ਤੇ ਬ ਹਾਂਜੀ, ਏਹੀ ਬਸ ਕੀ ਤੁਆਨੂੰ ਪਤਾ ਕਿ ਫੋਨ ਚਲਾਇਆ, ਡਰਾਮਾ ਦੇਖ ਕਿ ਮਤਲਬ ਮੈਂ ਕੱਲੀ ਨੀ ਫੇਰ ਮੇਰੇ ਨਾਲ ਦੇ ਜੇੜੇ ਨੇ ਗਰੁੱਪ ਮੈਂ ਸਭ ਨੂੰ ਦਾਦੀ ਆਂ ਵੀ ਤੁਸੀਂ ਵੀ ਇਹ ਦੇਖੋ।
ਹਾਂ, ਮੈਂ ਵੀ ਇਹੋ ਕਰਦੀ ਹੁਣ ਜੇ ਮੈਨੂੰ ਇੱਕ ਚੀਜ਼ ਸਮਝ ਆਈ ਕਿ ਚਲੋ ਐਹ ਵਧੀਆ ਚੀਜ਼ ਐ। ਫਿਰ ਮੈਨੂੰ ਐਹ ਲੱਗਦੈ ਕਿ ਮੈਨੂੰ ਏਥੇ ਅਪਣੀ ਦੋਸਤ ਦਾ ਓਪੀਨੀਅਨ ਜਾਣਣੈ ਕਿ ਓਹਨੂੰ ਕੀ ਲੱਗਦੈ ਕਿ ਐਥੇ ਕੀ ਹੋਣਾ ਚਾਈਦਾ ਸੀ, ਤੇ ਓਹਨੂੰ ਕੋਲ ਕਰਕੇ ਤੁਰੰਤ ਕਾਂਗੀ ਤੈਨੂੰ ਪੂਰਾ ਦੇਖਣੈ ਤੇ ਦੇਖ ਨੀ ਤੇ ਅਗਰ ਨਹੀਂ ਦੇਖਣਾ ਨਾ ਵੀ ਦੇਖ। ਤੂੰ ਬਸ ਮੈਨੂੰ ਐਹ ਵਾਲਾ ਐਪੀਸੋਡ ਦੇਖ ਕੇ ਦੱਸਦੇ ਕਿ ਐਦੇ ਚ ਐਹ ਹੋਣਾ ਚਾਈਦਾ ਸੀ ਕਿ ਨਹੀਂ ਹੋਣਾ ਚਾਈਦਾ ਸੀ।
ਸਹੀ ਗੱਲ ਐ। ਅਸੀਂ ਮਤਲਬ ਅ ਮੇਰੀ ਸਿਸਟਰਸ, ਕਜ਼ਨ ਸਿਸਟਰ ਜਿਵੇਂ ਅਸੀਂ ਸ਼ਾਮ ਨੂੰ ਜਾਂਣੇ ਆਂ ਸੈਰ ਕਰਨ ਵਾਸ ਤੇ ਘੰਟ ਕ, ਕਿ ਚਲੋ ਹਨਾ ਥੋੜਾ ਮਾਇੰਡ ਓਹ ਹੋ ਜਾਂਦੈ ਫਰੈਸ਼। ਤੇ ਬਸ ਫੇਰ ਮਤਲਬ ਜਿਵੇਂ ਘਰ ਤਾਂ ਸਾਡੇ ਨੇੜੇ-ਨੇੜੇ ਨੇ, ਬਟ ਓਈ ਆ ਕਿ ਗਰਮੀ ਕਰ ਕਿ ਹੁਣ ਕੋਈ ਨਿਕਲਦਾ ਈ ਨੀ ਹੈਗਾ ਬਾਹਰ।
ਹੂੰ।
ਹਾਂ ਤੇ ਜਦੋਂ ਅਸੀਂ ਜਾਨੇ ਆ ਨਾ, ਫੇਰ ਅਸੀਂ ਦੱਹਦੇ ਆ ਵੀ ਅੱਜ ਨਾ ਮੈਂ ਇਹ ਵਾਲਾ ਦੇਖਿਆ ਸੀਗਾ। ਯ ਮੈਨੂੰ ਵੀ ਇੰਨੀ ਵਾਰ ਦੇਖ ਲਿਆ ਤੂੰ ਵੀ ਦੇਖੀ। ਉਹ ਕਹਿੰਦੇ ਹਾਂ-ਹਾਂ ਤੂੰ ਇਹ ਵਾਲਾ ਦੇਖੀ। ਮਤਲਬ, ਇੱਕ-ਦੂਜੇ ਨਾਲ ਐਕਸਪੀਰੀਐਂਸ ਸ਼ੇਅਰ ਕਰਦੇ ਆ ਕਿ
ਹਾਂਜੀ। ਪਰ ਹੁਣ ਇਹ ਵੀ ਅਸੀਂ ਕੋਰੀਅਨ ਡਰਾਮਾ, ਚਾਈਨੀਜ਼ ਡਰਾਮਾ, ਦੇਖਦੇ ਆ ਤੇ ਉਹ ਓਦੇ ਆਲੇ ਮੁੰਡੇ ਸਾਨੂੰ ਜ਼ਿਆਦਾ ਸ ਚੰਗੇ ਲੱਗਦੇ ਨੇ, ਜ਼ਿਆਦਾ ਸੋਹਣੇ ਲੱਗਦੇ ਨੇ। ਮੈਂ ਤਾਂ ਮੰਮੀ ਨੂੰ ਬੋਲਿਆ ਸੀ ਤੇ ਮੰਮੀ ਕਹਿੰਦੀ ਐ ਐਹ ਕਿਹੜੇ ਮੁੰਡੇ ਨੇ। ਸਾਰੇ ਤਾਂ ਇੱਕੋ ਜਿਹੇ ਲੱਗਦੇ ਪਏ ਨੇ। ਕੁੜੀਆਂ ਆਰ ਲੱਗਦੇ ਪਏ ਨੇ, ਮੈਂ ਕਿਹਾ ਮੰਮੀ
ਸਹੀ-ਸਹੀ ਗੱਲ ਐ। ਮੈਂ ਬੀਠ ਕੇ, ਮੈਂ ਬੀਠ ਕੇ ਸਾਰ, ਮੈਂ ਤੁਹਾਨੂੰ ਸੱਚੀ ਦੱਸ ਹੈ, ਤੇ ਪਹਿਲਾਂ-ਪਹਿਲਾਂ ਨਾ ਮੈਨੂੰ ਹੁੰਦਾ ਸੀ, ਵੀ ਇਹਨਾਂ ਦਾ ਬਹੁਤ ਔਖਾ ਹੋਊਗਾ। ਇਹਨਾਂ ਨੂੰ ਕਿਵੇਂ ਯਾਦ ਕਰਾਂਗੀ। ਫੇਰ ਮੈਨੂੰ ਹੁਣ ਇੰਨਾ ਟਾਈਮ ਹੋ ਗਿਆ। ਹੁਣ ਮੈਂ, ਮੇਰੇ ਮੰਮਾ ਕਹਿੰਦੇ ਨੇ ਤੈਨੂੰ ਕਿਵੇਂ ਸਮਝ ਆ ਜਾਂਦਾ ਇਹ ਤੈਨੂੰ ਕਿਵੇਂ। ਮੈਂ ਕਿਹਾ ਆਪੇ ਈ ਪਤਾ ਲੱਗ ਜਾਂਦਾ, ਜਦੋਂ ਆਪਾਂ ਦੇਖਦੇ ਆ।
ਵੋ ਯਾਰ, ਪਰ ਮੈਂ ਤਾਂ ਪਹਿਲਾਂ ਬੀ ਟੀ ਐਸ ਵਗੈਰਾ, ਉਸ ਵੇਲੇ ਬੜਾ ਟਰੈਂਡ ਚਲਿਆ ਹੋਇਆ ਸੀ, ਤੇ ਮੈਂ ਥੋੜ੍ਹਾ ਬਹੁਤ ਦੇਖਦੀ ਸੀ। ਲੇਕਿਨ, ਫਿਰ ਮੈਂ ਜੋ ਦੇਖਦੀ ਸੀ ਤਾਂ ਕਿਸੇ ਨੇ ਤਾਂ ਮੈਨੂੰ ਟੋਕਤਾ ਕਿ ਮਤਲਬ, ਐ ਕਿ ਦੇਖਦੀ ਪਈ ਐ। ਕੁੱਛ ਲੋਕ ਕਹਿੰਦੇ ਨੇ ਨਾ, ਕਿ ਬੀ ਟੀ ਐਸ ਆਲੇ ਮੁੰਡੇ ਗੇ ਨੇ।
ਇਹ ਬਹੁਤ ਸਹੀ ਗੱਲ ਐ। ਬਹੁਤ ਕੁਛ ਬੋਲਦੇ ਨੇ, ਬਟ ਇਗਨੋਰ ਕਰੋ। ਮੈਂ ਤਾਂ ਮੈਨੂੰ ਵੀ ਮੇਰੀ ਬਹੁਤ ਕਹਿੰਦੇ ਨੇ। ਐਂ ਤਾਂ ਨ੍ਹੀਂ ਕਹਿੰਦੇ ਕਿ ਐਵੇਂ ਨੀ ਕਹਿੰਦੇ ਨੇ ਕਿ ਹਾਂ ਇਹ ਕੁੜੀਆਂ ਵਰਗੇ ਦਿਖਦੇ ਨੇ। ਐਂ ਨੇ, ਮੈਂ ਕਿਹਾ ਕੁਛ ਨੀ ਅਗਰ ਤੁਸੀਂ ਮਤਲਬ, ਇਹਨਾਂ ਦੀ ਤੁਸੀਂ ਦੇਖੋ, ਇਹ ਕਿੰਨੀ ਰਿ ਪੈਕਟ ਦਿੰਦੇ ਨੇ। ਇਹਨਾਂ ਦੇ ਸੌਗ ਸੁਣੋ ਤੁਸੀਂ, ਕਿੰਨੇ ਸੈਲ ਫੋਪ ਸੈਸ ਦੇ ਨੇ। ਕਿੰਨੇ ਉਹ ਨੇ, ਮੈਂ ਕਿਹਾ ਤੁਸੀਂ ਆਪਣੇ ਆਪ ਹੀ ਇਹਨਾਂ ਨੂੰ ਪਸੰਦ ਕਰਨ ਲੱਗਪੋਗੇ।
ਸਹੀ ਗੱਲ ਐ। ਬਸ, ਇਹੀਓ ਚੀਜ਼ ਸਭ ਤੋਂ ਵਧੀਆ ਲੱਗਦੀ ਐ। ਜਿਵੇਂ ਹੁਣ ਤੁਹਾਨੂੰ ਪਤਾ ਹੋਇਗਾ, ਅਗਰ ਮਲਬ ਹਲੇੇ ਇੱਕ ਰੀਸੈਂਟ ਇੱਕ ਗੱਲ ਹੋਈ ਸੀ, ਕਿ ਪ੍ਰਨੀਤ ਮੋਰੇ ਦੇ ਸ਼ੋਅ ਵਿਚ, ਇਕ ਮੁੰਡੇ ਨੇ ਬੋਲਿਆ ਸੀ ਤਿੰਨ-ਸੌ-ਸੱਤਰ ਦੀ ਬਰਿਆਨੀ ਵਸ ਸਕੂਲ ਨੀ ਐ, ਕੁਛ ਐਸਾ ਹੋਇਆ ਸੀ।
ਉਹ ਉਹਦਾ ਤੇ ਮਤਲਬ, ਉਹ-ਉਹ ਤੇ ਇੰਨਾ ਇੰਟਰਨੈਸ਼ਨਲ ਫੈਲ ਚੁੱਕਿਆ ਕਿ ਇਹ ਕਿਵੇਂ ਲੰਡਨ ਦੀ ਕੁੜੀ ਕਹਿੰਦੀ ਪੀਏ, ਕਿ ਮੈਂ ਖੁਦ ਖਾਣਾ ਬਣਾਲਾਂ ਗੀ। ਲੇਕਿਨ ਮੈਨੂੰ ਕੋਈ ਤਿੰਨ-ਸੌ -ਸੱ
ਸਹੀ ਗੱਲ ਐ। ਕੋਈ ਕਹਿੰਦਾ ਤਿੰਨ-ਸੌ-ਸੱਤਰ ਦੀ ਤਾਂ ਸਾਡੀ ਲਿਪਗਲੋਸ ਆਉਂਦੀ ਐ। ਤਿੰਨ-ਸੌ-ਸੱਤਰ 'ਚ ਤਾਂ ਸਾਡੇ ਨੇਲ ਸਟੈਂਸ਼ਨ ਨ੍ਹੀਂ ਹੁੰਦੀ ਹੈਗੀ। ਮੈਂ ਕਿਹਾ ਕੀ ਇਹ ਤੁਸੀਂ ਕਰ ਰੱਖਿਆ। ਮਤਲਬ ਦੇਖੋ, ਹਾਂਜੀ। ਮੈਨੂੰ ਉਹਨਾਂ ਦੀ ਇੱਕ ਚੀਜ਼ ਇਹ ਵਧੀਆ ਲੱਗਦੀ ਐ। ਕਿ ਬਈ, ਉਹ ਗਰਲਜ਼ ਦੀ ਬਹੁਤ ਜ਼ਿਆਦਾ ਰਿਸ ਪੈਕਟ ਕਰਦੇ ਨੇ। ਜੋ ਕਿ ਆਪਣੇ ਇੰਡੀਅਨਸ ਤਾਂ ਨਹੀਂ ਕਰਦੇ।
ਬਿਲਕੁਲ ਵੀ ਨਹੀਂ ਕਰਦੇ। ਉਹਨਾਂ ਦੀ ਥਿੰਕਿੰਗ ਪਤਾ, ਸਾਡੇ ਇੱਥੇ ਨਾ ਕੁੜੀਆਂ ਵਾਸਤੇ ਜਿਹੜੀ ਥਿੰਕਿੰਗ, ਉਹ ਕੁੜੀਆਂ ਨੂੰ ਇੱਕਦਮ ਇੱਕ ਓਬਜੈਕਟ ਸਮਝ ਕੇ ਗੱਲ ਕਰਦੇ ਆ। ਜਿਵੇਂ ਪਤਾ ਨੀ, ਜਿਵੇਂ ਅਸੀਂ ਕੁੱਝ ਹਾਂ ਈ ਨਹੀਂ ਸਾਡੀ ਕੋਈ ਰਿਸਪੈਕਟ ਈ ਨੀ ਐ। ਸਾਡੀ ਨਾ ਵੀ ਸਾਡੀ ਨਾ ਵੀ ਕੋਈ ਮਤਲਬ, ਉਹ ਰਿਸਪੈਕਟ ਨੀ ਰੱਖਦੀ ਕਿਸੇ ਵਸਤੇ। ਲੇਕਿਨ ਬਾਰ ਦੇ ਮੁੰਡੇ ਜਿਵੇਂ ਕਿ, ਕੋਰੀਅਨ ਵਗੈਰਾ, ਇਹ ਸਭ ਜਿਵੇਂ ਬਿਗ ਬੋਸ ਵਿੱਚ ਵੀ ਲਾਸਟ ਟਾਈਮ, ਇੱਕ ਤਾਂ ਕੋਰੀਅਨ ਮੁੰਡਾ ਆਇਆ ਸੀ। ਹਾਂ ਤੇ ਉਹਦੇ ਇਚ ਇੱਕ ਟਾਸਕ ਸੀਗਾ। ਜਿਹਦੇ ਵਿੱਚ ਅ ਜਿਹੜੀ ਕੱਚ ਦੀ ਬੋਟਲ ਸੀ, ਹਾਂ ਹਾਂਜੀ ਤੁਸੀਂ ਦੇਖਿਆਂ ਸੀ ਓ
ਮੈਂ ਮਤਲਬ ਬਿਗ ਬੋਸ ਵੀ ਦੇਖਿਆ ਐ, ਮਤਲਬ ਦੇਖ ਲੇਨੀ ਆ ਮਤਲਬ ਜਿਹੜੇ ਸੀਜ਼ਨ ਦੇ ਹਿਸਾਬ ਨਾਲ਼। ਰੋਜ਼ ਆਂਦੇ ਨੇਂ ਮੈਂ ਉਹ ਵੀ ਦੇਖ ਲੈਨੀ ਆ, ਹਾਂਜੀ।
ਚਿੱਲਾ ਵੀ ਦੇਖਦੇ ਔ।
ਹਾਂਜੀ, ਇਸ ਰੋਡ
ਵਾਓ, ਇਸ ਵਾਰ ਵਾਲਾਂ ਦੇਖਿਆ ਸੀ ਅਕਾਨਛਾ ਰੋ -ਰੋ
ਹਾਂਜੀ, ਇਹ ਵਾਲਾ ਤਾਂ ਮਤਲਬ ਨਾ ਪਾਪਾਂ ਨੇ ਵੇ ਇਹੀ ਕਹਿਤਾ ਕਿ ਇਹ ਵਾਲਾ ਚੈਨਲ ਨੀ ਮੈਂ ਚਲਵਾਣਾ ਤੁਸੀਂ ਸਾਰਾ ਦਿਨ ਛੱਡਦੇ ਹੀ ਨੀਂ, ਪਾਪਾਂ ਨੇਂ ਉਹ ਚੈਨਲ ਬੰਦ ਕਰਵਾਤਾ ਤੇ' ਫੇਰ ਬਸ ਫੇਰ ਨਹੀਂ-ਨਹੀਂ ਦੇਖਿਆਂ ਸੀਗਾ ਮਤਲਬ ਫ਼ੋਨ ਤੇ ਦੇਖ ਲ਼ਿਆ ਸੀਗਾ, ਬਟ ਮਤਲਬ ਐਵੇਂ ਕਿ ਟੀਵ ਤੇ, ਹਾਂਜੀ ਫੇਰ ਉਹੀਂ ਤੁਹਾਂਨੂੰ ਪਤਾਂ ਮੈਂ ਤੇ ਮੇਰੀ ਸਿਸਟਰ ਮਤਲਬ ਆਪਣੀਂ ਤਾਂ ਜ਼ਿਆਦਾ ਹੀ ਵਾਈਬ ਮੈਚ ਹੋਗੀ ਕੁੱਛ
ਹਾਂ ਅੱਛਾ ਤੁਸੀਂ-ਤੁਸੀਂ ਅੱਛਾ ਟੀਮ ਅਕਾਸ਼ੋਂ ਜਾਂ ਟੀਮ ਰੂਰੂ
ਨਹੀਂ-ਨਹੀਂ ਵੈਸੇ ਦੇਖੋ ਰੂੂਰੂ ਮੈਨੇ ਨਾ ਰੋੜੀ ਚ' ਵੀ ਦੇਖੀ ਸੀਗੀ
ਅੱਛਾ
ਤੇ ਬਟ ਉਹ ਮੈਨੂੰ ਉਸ ਟਾਇਮ ਵੀ ਨੀਂ ਵਧੀਆਂ ਇੰਨੀਂ ਲੱਗੀ ਸੀਗੀ, ਜਾਂ ਪਤਾਂ ਨੀ ਉਹਦੀ ਪਰਸਨੈਲਿਟੀ ਮੈਨੂੰ ਕਿਉਂ ਐਵੇਂ ਲੱਗਦੀ ਕਿ ਯਾਰ ਮਤਲਬ ਹੈ ਠੀਕ ਐ, ਬਟ ਉਹਦੀ ਪਰਸਨੈਲਿਟੀ ਉਹਨੇ ਐਵੇਂ ਦੀ ਬਣਾਂ ਰੱਖ ਕਿਉਂਕਿ ਉਹਨੂੰ ਕੋਈ ਪਸੰਦ ਹੀ ਨੀਂ ਕਰਦਾ
ਨਹੀਂ ਮੈਨੂੰ ਐ ਲੱਗਦਾ ਕਿ ਉਹ ਬਾਹਰੋਂ ਕੁਝ ਹੋਰ ਦੇਖਾਂਦੀ ਐ, ਅੰਦਰੋਂ ਕੁਝ ਹੋਰ ਈ ਐ ਉਹ
ਯਾ ਇੱਕ ਤਾਂ ਉਹਨੇ ਏਨੇ ਟੈਟੂ ਵਗ਼ੈਰਾ ਬਣਾਂ ਰੱਖੇ ਸੀਗੇ, ਮੈਨੂੰ ਐਵੇਂ ਪਸੰਦ ਨੀ ਠੀਕ ਹੈ ਬਟ ਏਨੇ ਵੀ ਨੀ ਮਤਲਬ ਗਰਲਜ਼ ਦੇ ਨੀ ਏਨੇ ਵਧੀਆਂ ਲੱਗਦੇ ਟੈਟੂ, ਬੋਇਜ਼ ਦੇ ਜ਼ਿਆਦਾ ਵਧੀਆਂ ਲੱਗਦੇ ਨੇ
ਹੂੰ ਸਹੀ ਗੱਲ਼ ਆ ਮ ਉਹ ਅੱਜ ਕੱਲ੍ਹ ਤੇ ਪੀਅਰ ਸਿੰਘਜ਼ ਦਾ ਵੀ ਬੜਾਂ ਚਲਿਆਂ ਹੋਇਆਂ ਪਤਾਂ ਨੀ ਕਿੱਥੇ-ਕਿੱਥੇ ਕੁੜੀਆਂ ਪੀਅਰਸਿੰਗ ਕਰਵਾ ਲੈਂਦੀਆਂ ਨੇ ਮਨੂੰ ਤਾਂ ਡੇਖ-ਦੇਖ ਕੇ ਡਰ ਲੱਗਦਾ ਐ।
ਮੈਂ ਤਾਂ ਇੱਕ ਵਾਰੀ ਕਰਾਂ ਰੱਖੀ ਆ, ਮੈਂਨੂੰ ਉਹ ਵੀ ਐ ਜਦੋਂ ਫਸਟ ਟਾਇਮ ਕਰਵਾਈ ਸੀ ਕਿਉਂਗਿ ਮੈਂਨੂੰ ਹੁੰਦਾਂ ਸੀ ਵੀ ਹਾਏ ਪਾਪਾ ਡਰ ਤਾਂ ਨੀਂ ਲੱਗਦਾ ਪਾਪਾ-ਪਾਪਾ ਕਹਿੰਦੇ ਕੋਈ ਨੀ ਇੱਕ ਵਾਰ ਦਰਦ ਹੋਊਗਾ ਉਹ ਵੀ ਚਲੋਂ ਛੋਟੇ ਹੁੰਦੇ ਕਰਵਾ ਲਈ ਹੁਣ ਅਗਰ ਕੋਈ ਕਹੇ ਵੀ ਇੱਕ ਵਾਰ ਤੋਂ ਫਿਰ ਕਰਾਣੀ ਐ ਮੈ ਤਾ ਨਾ ਕਰਾਵਾ
ਹਾਂ ਪਰ ਅਸੀਂ-ਅਸੀਂ ਤਾਂ ਸਿਰਫ ਇਹੀਓ ਹੁੰਦਾਂ ਨਾ ਕਿ ਜ਼ਿਆਦਾ ਤੋਂ ਜ਼ਿਆਦਾ ਚਲੋ ਕੰਨਾਂ ' ਕਰਾ ਲਈ ਜਾਂ ਫਿਰ ਨਾ ਤੇ' ਕਰਾ ਲਈ ਪਰ ਅੱਜ ਕੱਲ ਤੇ ਬਈ ਕਿੱਥੇ ਵੀ ਪੀਅਰ ਸਿੰਘ ਹੋ ਰਹੀ ਐ। ਹਾਂ ਲਿਪਸ ਤੇ ਹੋ ਰਹੀ ਐ। ਆਈਬ੍ਰੋ ਤੇ ਹੋ ਰਹੀ ਐ।
ਏਨਾਂ ਕੁੱਛ ਨੀਂ ਹੁੰਦਾਂ, ਅਸੀਂ ਐਨੇ ਬੈਡੀਗ ਨੀਂ ਬਣ ਸਕਦੇ
ਗੱਲ ਐ, ਅਸੀਂ ਐਵੇਂ ਭੂ ਕੀ ਠੀਕ ਆ ਮੈਂ ਤਾਂ, ਮੈਂ ਤਾਂ ਹੁਣ ਤਾਂ ਕਰਨੀ ਛਦਾਏ, ਮੈਂ ਇੱਕ ਵਾਰ ਬਚਪਨ ਵਿੱਚ ਮੇਰੀ ਮੰਮਾ ਮੈਂਨੂੰ ਲੈ ਕੇ ਗਏ ਸੀ ਉੱਥੇ ਅੰਦਰ ਇੱਕ-ਇੱਕ ਕੁੜੀ ਦੇ ਛਿਦਰੇ ਸੀਗੇ ਕੰਨ ਉਹ ਚਿੱਲਾਈ ਉਹ ਜਦੋਂ ਚਿਲਾਈ, ਮੈਂ ਭਾਜੀ ਮੈਂ ਰੋਡ ਚ ਗਿਰ ਗਈਂ, ਉਹਦੇ ਬਾਅਦ ਮੈਂ ਦੁਬਾਰਾ ਗਈਂ ਨੀਂ ਮੈਂ ਕਿਹਾ ਹੁਣ ਮੈਂ ਚਿਰ ਵਾਰੀ ਕੰਨ
ਨਹੀਂ-ਨਹੀਂ ਮੈਂ ਤੇ ਮੇਰੀ ਮਤਲ ਮੈਂ ਮੇਰੀ ਸਿਸਟਰ ਸੀ ਦੋਨਾਂ ਨੇ ਮਤਲਬ ਇਕੱਠਿਆਂ ਨੇ ਈ ਕਰਾਏ ਸੀਗੇ ਛੋਟੇ ਹੁੰਦੇ ਈ।
ਇੱਕ ਵਾਰੀ ਓ ਕਰਾਏ ਹੋਏ ਨੇ ਹਾਂਜੀ ਮਤਲਬ ਹੋਰ ਨੀ ਅਗਰ ਮੈਨੂੰ ਹੁਣ ਕੋਈ ਕਹੇ ਨਾ ਕਿ ਤੂੰ ਨੱਕ ਵੀ ਓ ਕਰਾਲਾ ਮੈਂ ਕਿਹਾ ਨ‌ਈ ਐਈ ਠੀਕ ਆ। ਕਿਉਂਕਿ ਮੈਨੂੰ ਬੜਾ ਡਰ ਲੱਗਦਾ।
ਹਾਂਜੀ ਮੈਂ ਹੁਣੇ ਥੋਨੂੰ ਕੋਲ ਬੈਕ ਕਰ ਲਾ ਨਾ‌।
ਹਾਂਜੀ-ਹਾਂਜੀ ਠੀਕ ਐ ਓਕੇ, ਬਾਏ।
ਓਕੇ ਬਾਏ-ਬਾਏ।
ਹਾਂਜੀ।